ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹੋਰ ਕੀ ਕਰ ਰਹੇ ਓ।
ਕੁਛ ਨੀ ਵੇਲੇ ਸੀ ਬਸ ਦੱਸੋ।
ਹਾਂਜੀ ਕੀ ਕਹਿ ਰਹੇ ਓ। ਹੈਲੋ ਹੈਲੋ ਹੈਲੋ ਹੈਲੋ ਆਵਾਜ਼ ਨਹੀਂ ਆ ਰਹੀ ਹੈ ਤੁਹਾਨੂੰ
ਨਹੀਂ
ਤੇ ਬੋਲੇ ਕਿਵੇਂ ਤੁਸੀਂ ਫਿਰ ਆਵਾਜ਼ ਨਹੀਂ ਆ ਰਹੀ।
ਪਹਿਲੇ ਨਹੀਂ ਆ ਰਹੀ ਸੀ।
ਅੱਛਾ -ਅੱਛਾ
ਹਾਂਜੀ
ਹੋਰ ਕੀ ਕਰ ਰਹੇ।
ਕੁਛ ਨੀ ਵੇਲੇ ਰੀਲਸ ਦੇਖ ਰਹੇ ਸੀ ਬਸ
ਅੱਛਾ -ਅੱਛਾ ਕੀ ਦੇਖ ਰਹੇ ਸੀ ਰੀਲਾ 'ਚ ਖਾਣੇ ਦੀ
ਜਿਹੜੀ ਆ ਰਹੀ ਸੀ ਉਹ ਦੇਖੀ ਜਾ ਰਹੀ ਸੀ।
ਅੱਛਾ ਹੋਰ ਕੀ ਬਣਾਣਾ ਅੱਜ
ਬਣਿਆ ਹੋਇਆ ਘਰ
ਕੀ ਬਣਿਆ ਹੈ।
ਚਿੱਟੇ ਛੌਲੇ
ਅੱਛਾ
ਹੂੰ
ਚਲੋ ਵਧੀਆ
ਹੂੰ
ਹੋਰ ਫ਼ਿਲਮਾਂ ਦੇਖਦੇ ਨੇ ਤੁਸੀ
ਕਿਹੜੀਆਂ
ਕਿਹੜੀ ਵੀ ਫਿਲਮ
ਪੰਜਾਬੀ ਦੇਖੀ ਦੀ ਬਸ।
ਹਾਂ ਚਲੋ ਵਧੀਆ ਗੱਲ ਏ। ਕਿਹੜੀ ਪੰਜਾਬੀ, ਕਿਹੜੀ ਜ਼ਿਆਦਾ ਪਸੰਦ ਏ?
ਜਿਹੜੀ ਮਰਜ਼ੀ ਦੇਖ ਲੋ। ਸਾਰੀਆ ਹੀ ਪਸੰਦ ਆ ਜਾਂਦੀਆਂ ਏ।
ਜਿਹੜੀ ਮਰਜ਼ੀ ਕੋਈ ਨਾਮ ਵੀ ਤਾਂ ਹੋਦਾ ਨਾ ਫਿਲਮ ਦਾ।
ਲਵਰ ਹੋ ਗਿਆ।
ਅੱਛਾ
ਉਏ ਹੂੰ ਐਵੇਂ ਜਿਹੀਆਂ ਫਿਲਮਾਂ ਪਸੰਦ ਆ ਬਸ।
ਅੱਛਾ ਅੱਛਾ ਠੀਕ ਹੈ। ਹੋਰ
ਤੁਸੀਂ ਕੀ ਕਰਦੇ ਪੈ ਓ?
ਮੈਂ ਕੁਛ ਨੀ, ਹੁਣ ਭਾਂਡੇ ਧੋਵਾਂਗੀ, ਝਾੜੂ ਨਿਕਾਲਦੀ ਸੀ।
ਅੱਛਾ।
ਹਾਂਜੀ। ਇੰਨੀ ਗਰਮੀ ਹੋ ਰਹੀ ਹੈ, ਕੁਛ ਕੰਮ ਕਰਨ ਦਾ ਜੀਅ ਨਹੀਂ ਕਰਦਾ। ਮੇਰੇ ਜੀ ਕਰਦਾ ਕੁੱਲਰ ਚਲਾ ਕੇ ਬਸ ਸੋਈ ਜਾਵਾਂ।
ਅੱਛਾ।
ਹਾਂਜੀ। ਹੋਰ ਦੱਸੋ।
ਤੁਹਾਨੂੰ ਘਰ ਦਾ ਸਾਰਾ ਕੰਮ ਆਉਂਦਾ ਬਸ।
ਹੈਂਜੀ ਕੰਮ ਕੀ ਬਸ, ਮੈਂ ਕੰਮ ਤਾਂ ਕੁਛ ਵੀ ਨਹੀਂ ਕਰਦੀ। ਝਾੜੂ ਪੋਚਾ ਸਵੇਰੇ ਮੰਮੀ ਕਰਦੇ ਨੇ, ਕੱਪੜੇ ਮੰਮੀ ਧੋਂਦੇ ਨੇ। ਬਸ ਸਵੇ ਸ਼ਾਮੀ ਜਿਹੜਾ ਵੀ ਕੰਮ ਹੁੰਦਾ, ਥੋੜ੍ਹਾ ਬਹੁਤਾ ਉਹੀ ਕਰਨੀ ਆ ਬਸ।
ਛ
ਹਾਂਜੀ। ਹੋਰ ਤੁਸੀਂ
ਅਸੀਂ ਵੀ ਸਾਰਾ ਕੁਛ ਕਰ ਲੈਨੇ ਆ।
ਹਾਂਜੀ, ਸਾਰਾ ਕੁਛ ਹੀ ਕਰਨਾ ਆਉਣਾ ਚਾਹੀਦਾ ਐ। ਹੋਰ ਦੱਸੋ।
ਹੋਰ ਤੁਸੀਂ ਗਾਣੇ ਨਹੀਂ ਸੁਣਦੇ।
ਗਾਣੇ ਹਾਂਜੀ ਪੂਰੇ ਸਿੰਗਰ ਬਣ ਜਾਂਦੇ ਹਾਂ, ਅਸੀਂ ਤਾਂ ਜਦੋਂ ਗਾਣੇ ਚੱਲਦੇ ਨੇ।
ਅੱਛਾ।
ਸਾਡੇ ਵਰਗਾ ਸਿੰਗਰ ਨਹੀਂ ਕੋਈ ਫੇਰ ਤਾਂ।
ਕਿਹੜੇ ਗਾਣੇ ਸੁਣਦੇ ਹੋ।
ਕਿਹੜੇ ਵੀ ਸੁਣ ਲੈਂਦੇ ਆ ਹਰਿਆਣਵੀ, ਪੰਜਾਬੀ, ਹਿੰਦੀ ਨੀ। ਪਸੰਦ ਬਸ। ਹਾਂਜੀ। ਹਾਂਜੀ ਕੀ ਕਹਿ ਰਹੇ ਓ। ਹਾਂਜੀ
ਕੁਛ ਨੀ।
ਹੈਲੋ
ਹਾਂਜੀ।
ਹਾਂਜੀ-ਹਾਂਜੀ ਬੋਲੋ।
ਕੁਛ ਨੀ।
ਅੱਛਾ। ਹੋਰ ਦੱਸੋ
ਹੋ
ਤੁਹਾਨੂੰ ਨੀਂਦ ਆ ਰਹੀ ਹੈ ਕਿਆ।
ਹੂੰ ਹੂੰ।
ਮੈਨੂੰ ਤੁਹਾਡੀ ਆਵਾਜ਼ ਚ ਲੱਗ ਰਿਹਾ ਨਾ, ਕੀ ਨੀਂਦ ਆ ਰਹੀ ਏ।
ਮੈਨੂੰ ਕਦੇ ਨੀ ਆਉਂਦੀ ਨੀਂਦ
ਹਾਂਜੀ। ਹੋਰ
ਹੋਰ ਤੁਸ ਤੁਸੀਂ ਰੋਟੀ ਖਾ ਲੀ
ਹਾਂਜੀ ਖਾ ਲਈ ਸੀ, ਹੁਣ ਕੋਈ ਰੋਟੀ ਖਾਣ ਦਾ ਚਾਹ ਪੀਣ ਦਾ ਟੈਮ ਹੈ ਹੁਣ ਤਾਂ ਅ ਦੁਪਹਿਰੇ ਖਾਈ ਸੀ ਇੱਕ ਡੇਢ ਵਜੇ
ਅੱਛਾ ਹੁਣ ਚਾਹ ਪੀਓਗੇ?
ਹਾਂਜੀ, ਚਾਹ ਪੀਵਾਂਗੇ ਹੁਣ
ਹੋਰ, ਰਾਤੀ ਕੀ ਬਣਾਣਾ
ਰਾਤੀ ਹੁਣ ਰਾ ਹੁਣ ਮੈਂ ਲਿੱਟੀ ਬਣਾਵਾਂਗੀ
ਕੀ ਬਣਾਓਗੇ
ਤੂਸੀ ਖਾਈਏ ਕਦੇ?
ਕੀ?
ਓ ਲਿੱਟੀ ਜੀ ਹੁੰਦੀਏ ਇਕ ਨਾ, ਅ ਸਾਡੇ ਨਾ, ਜੇੜੇ ਸਮੋਸੇ ਨੀ ਬਨਾਂਦੇ ਓ ਬੇਚਦੇ ਨੇ
ਛਾ
ਤੇ ਮੇ ਮੰਮੀ ਕਾਫੀ ਦਿਨਾਂ ਤੋਂ ਕਹਿ ਰੇ ਨੇ ਕਿ ਨਾ, ਓ ਖਾਣੀ ਐ ਓ ਖਾਣੀ ਐ ਤੇ ਓ ਭਾਈ ਜੇੜਾ ਹੈਨਾ ਓ ਅਪਨੇ ਗੇਆ ਹੋਏਆ ਘਰ
ਅੱਛਾ
ਤੇ ਮੈਂ ਫੋਨ ਚ ਦੇਖੀ ਸੀ ਬੜੀ ਅਸਾਨੈ ਬਨਾਣੀ ਮੈਂ ਕੇਆ ਮੈਂ ਬਨਾ ਕੇ ਦਵਾਂਗੀ ਤੂਆਨੂ ਅਜ
ਛਾ ਆਪਾਂ ਵੀ ਆਵਾਂਗੇ ਫੇਰ
ਹਾਂਜੀ ਹਾਂਜੀ ਆਜੋ ਜਰੂਰ
ਓਕੇ
ਹਾਂਜੀ ਹੋਰ ਦੱਸੋ
ਸ
ਤੂਸੀ ਕੀ ਬਨਾਨਾ? ਚਾਅ ਨਾਲ ਬਨਾਂਦੇ ਨੀ ਤੂਸੀ ਕੁਛ?
ਕਦੀ, ਕਦੀ ਬਨਾ ਲੈਨੇ ਆ
ਅੱਛਾ, ਸਾਡਾ ਤਾਂ ਰੋ ਮੇਰੇ ਤਾਂ ਰੋਜ ਦਾ ਈ ਡਰਾਮਾ ਹੋਗੇਆ ਬਨਾਨ ਦਾ ਹੁਨ ਮੈਨੂ ਚੋਟ ਲਗ ਗਈ ਸੀ ਬਸ ਤਾਂ ਕਰਕੇ ਮੈਂ ਬਣਾਇਆ ਨੀ ਕੁਛ
ਛਾ
ਹੁਨ ਠੀਕੈ ਤੂਆਡੀ ਚੋਟ?
ਹਾਂਜੀ, ਬਸ ਥੋੜੀ ਜੀ ਠੀਕ ਐ
ਅੱਛਾ
ਹਾਂਜੀ, ਹਾਂਜੀ ਕੀ ਕਰੀਏ ਚੋਟ ਲਗ ਗੀਏ ਤਾਂ ਹੁਨ ਹੋਰ, ਜਾਣਾ ਤੂਸੀ ਕਿਤੇ ਘੁੰਮਣ?
ਏਈ ਘਾਰ ਈ ਘੁੰਮਾਂਗੇ ਬਸ
ਸਈ ਗਲ ਏ ਘਰ ਕਿਤੇ ਘੁੰਮਨਗੇ, ਐਵੇਂ ਉਪਰ ਚਲੇਜੋ ਨੀਚੇ ਥੱਲੇ ਆਜੋ।
ਮ ਯਾ ਗਲੀ ਤਕ ਚਲੇਜੋ ਬਸ, ਘੁੰਮ ਲੇਆ ਆਪਾਂ ਤੇ ਕੀ ਆਤੇ ਗਲੀ ਤ ਘੁੰਮ ਲੋ
ਸਈ ਗਲ ਏ ਜਮਾਈ ਸਈ ਗਲ ਏ ਹੋਰ ਦੱਸੋ ਕੀ ਕਰ ਰੇਓ ਨੀਂਦ ਆਰੀ ਤੂਆਨੂ ਸੋਨ ਦੀ ਤੇਆਰੀਆਂ ਕਰ ਰੇ ਆਂ
ਹਾਂਜੀ।
ਹਾਂਜੀ, ਹੋਰ? ਚਲੋ ਮੈਂ ਤੁਹਾਡੇ ਨਾਲ, ਮੈਨੂੰ ਇੱਕ ਗੱਲ ਦੱਸੋ?
ਹੂ,,,
ਜੇ ਤੁਹਾਨੂੰ ਕਿਤੇ ਬਾਹਰ ਜਾਣ ਦਾ ਮੌਕਾ ਮਿਲ ਜਾਵੇ ਤੇ ਤੁਸੀਂ ਸਬ ਤੋ ਪਹਿਲਾਂ ਕਿਥੇ ਜਾਣਾ ਪਸੰਦ ਕਰੋਗੇ? ਇਕ ਸੀਟੀ ਮਤਲਬ ਇਕ
ਕੰਟਰੀ ਯਾ ਇੰਡੀਆ ਦੇ ਅੰਦਰ ਈ?
ਨਈ ਕੰਟਰੀ ਦੇ ਵਿਚ ਇਕ ਕੰਟਰੀ ਭਾਰਤ ਨੂੰ ਛੋੜ ਕੇ
ਛਮ, ਮੈਂ
ਜੇੜੇ ਚ ਨਾ ਤੁਹਾਡੀ ਕੋਈ ਮਤਲਬ ਕੀ, ਅ ਪੈਸਾ ਲਗੇ ਏ ਫ੍ਰੀ ਚ ਜਾਣ ਦਾ ਮੌਕ। ਮੌਕਾ ਮਿਲਿਆ ਤੁਹਾਨੂੰ ਸਾਰਾ ਕੁਛ ਹੋਟਲ ਵੀ ਫਰੀ ਤੇ ਖਾਣਾ ਵੀ ਫਰੀ ਤੇ ਘੁੰਮਣਾ ਵੀ ਫਰੀ
ਐਥ ਅਸੀਂ ਤਾਂ ਕੋਈ ਜਗ੍ਹਾ ਨਹੀਂ ਹੈ।
ਨਹੀਂ ਮੈਂ ਪੁੱਛ ਰਹੀ ਹਾਂ ਤੁਹਾਨੂੰ ਕਿ ਇਹੋ ਜਿਹੀ ਤੁਹਾਨੂੰ ਕੋਈ ਜਗ੍ਹਾ ਮਿਲੇ ਕਿ ਤੁਸੀਂ ਜਾ ਸਕੋ ਕਿਤੇ ਜਾਓਗੇ ਤੁਸੀਂ
ਨਿਊਜ਼ੀਲੈਂਡ
ਨਿਊਜ਼ੀਲੈਂਡ ਦੀ ਤੁਸੀਂ ਮੈਨੂੰ ਸਪੈਲਿੰਗ ਸੁਣਾਓ ਪਹਿਲਾਂ
ਸੋਹਰੀ ਮੈਂ ਮਜਾਕ ਕਰਦੀ ਹਾਂ ਸੋਰੀ ਸੋਰੀ ਸੋਰੀ ਭੈਣਾਂ ਚਿਰ ਤਾਂ ਮਜਾਕ ਚੱਲਦਾ ਹਾਂਜੀ
ਹਾਂਜੀ ਨਹੀਂ ਇੱਕ ਸੀ ਉਹ ਕੰਟਰੀ ਮੈਂ ਦੇਖਿਆ ਸੀ ਉਹ ਨਾ ਜਿੱਥੇ ਉਹ ਘਰ ਬਣਨ ਦੇ ਤੇ ਉਹਦੇ ਉੱਚ ਨਾ ਪੂਰਾ ਪਾਣੀ ਪਾਣੀ ਹੁੰਦਾ ਉਹ ਵੀ ਇੰਨਾ ਕਲੀਅਰ ਪਾਣੀ ਉਹ ਮੈਨੂੰ ਨਾਮ ਨੀ ਆ ਰਿਹਾ ਯਾਦ
ਅੱਛਾ ਤੁਸੀਂ ਉੱਥੇ ਜਾਣਾ ਪਸੰਦ ਕਰੋਗੇ ਚਲੋ ਵਧੀਆ ਗੱਲ ਫਿਰ ਮੈਨੂੰ ਵੀ ਲੈ ਜਓ ਆਪਣੇ ਨਾਲ
ਠੀਕ ਹੈ ਠੀਕ
ਹਾਂਜੀ ਹੋਰ ਦੱਸੋ
ਹੋਰ ਤੁਸੀਂ ਕੀ ਕੀ ਕਰ ਲੈਂਦੇ ਹੋ
ਮੈਂ ਤਾਂ ਹੁਣ ਛੋਲੇ ਨੀ ਆ ਹਦੇ ਬੁਣੇ ਹੋਏ
ਹਾਂਜੀ
ਉਹ ਮਤਲਬ ਉਹਦਾ ਛਲਕ ਨਿਕਾਲ ਰਹੀ ਹਾਂ ਤਾਂ ਕੁਛ ਨਹੀਂ ਕਰ ਰਹੀ
ਅੱਛਾ।
ਹਾਂਜੀ ਉਸ ਤੇ ਹੀ ਬਣੇਗੀ ਨਾ ਲਿਟੀ ਤਾਂ ਫਿਰ ਸਟਫਿੰਗ ਭਰਨੀ ਪਏਗੀ ਇਹਦੀ ਹਾਂਜੀ
ਮੈਨੂੰ ਵੀ ਦੱਸੋ ਕਿਵੇਂ ਬਣਦੀ ਇੰਦੀ ਰੈਸਿਪੀ
ਮੈਂ ਦੱਸਦੀ ਹਾਂ ਤੁਹਾਨੂੰ ਆਟਾ ਜਿਵੇਂ ਅਸੀਂ ਅਹ ਨਰਮਲ ਆਟਾ ਗੁੱਲਦੇ ਨਾ ਰੋਟੀ ਰੋਟੀ ਬਣਾਉਣ ਨੂੰ ਓਵੇਂ ਆਟਾ ਕੋ ਮਤਲਬ ਆਟਾ ਲੈ ਲਓ ਅਤੇ ਉਹਦੇ 'ਚ ਥੋੜੀ ਜਿਹੀ ਜਵੈਨ ਤੇ ਨਮਕ ਪਾ ਲਉ ਅਤੇ ਟਾਈਟ ਜਿਹਾ ਆਟਾ ਗੂੰਦ ਲਉ ਉਹਨੂੰ ਥੋੜੀ ਦੇਰ ਮਤਲਬ ਦਸ ਪੰਦਰਾਂ ਮਿੰਟ ਰੱਖ ਦੋ ਤੇ ਤੁਸੀਂ ਕੀ ਕਰਨਾ ਬਾਰੀਕ ਬਾਰੀਕ ਪਿਆਜ ਲਸਣ ਤੇ ਅਦਰਕ ਕੱਟ ਕੇ ਮਤਲਬ ਕੀ ਚੋਪ ਵੀ ਕਰ ਸਕਦੇ ਹੋ ਤੁਸੀਂ ਬਰੀਕ ਬਰੀਕ ਚਾਹੀਦਾ ਬਿਲਕੁਲ ਅਤੇ ਇੱਕ ਮਿਰਚ ਲੈ ਲਓ ਤੁਸੀਂ ਠੀਕ ਹੈ ਤੇ ਉਹਨੂੰ ਫਰਾਈ ਤੁਸੀਂ ਹਲਕਾ ਹਲਕਾ ਜਿਹਾ ਬਿਲਕੁਲ ਫਰਾਈ ਕਰ ਲਓ ਠੀਕ ਹੈ।
ਹੂ,,,
ਤੇ ਫਿਰ ਤੁਸੀਂ ਕੀ ਕਰਨਾ ਫਿਰ ਤੁਸੀਂ ਉਹਦੇ 'ਚ ਉਹਦਾ ਮਸਾਲਾ ਨਹੀਂ ਹੁੰਦਾ ਅਚਾਰ ਦਾ ਤੁਸੀਂ ਉਹਦੇ 'ਚ'ਉਹ ਡਾਲ ਦਿਉ, ਠੀਕ ਹੈ। ਤੇ ਮੈ ਖੱਟਾ ਪਨ ਲਈ ਤੁਸੀਂ ਨਿੰਬੂ ਡਾਲ ਸਕਦੇ ਹੋ। ਟੇਸਟ ਉਹਦੇ ਲਈ ਉਹ ਬੜੀਆ ਹੈਗਾ। ਫੇਰ ਤੁਸੀਂ ਜੇ ਇਹ ਭੂਨੇ ਹੋਏ ਛੋਲ ਨੇ ਨਾ ਇਹਨੂੰ ਪੂਰਾ ਮਿਕਸੀ-ਮਿਕ੍ਸੀ ਮੈਂ ਡਾਲ ਕੇ ਅਹ ਮਤਲਬ ਕਿ ਗ੍ਰੈਂਡ ਕਰਕੇ ਉਹਦੇ ਚ ਡਾਲ ਦੋ ਤੇ ਉਹ ਸਟਫ ਸਟਫਿੰਗ ਤਿਆਰ ਹੋ ਗਈ। ਫੇਰ ਜਿਵੇਂ ਅਸੀਂ ਆਲੂ ਦਾ ਪਰਾਂਠਾ ਬਣਾਉਂਦੇ ਹਾਂ। ਉਹਦੇ ਵਿੱਚ ਸਟਫਿੰਗ ਭਰਦੇ ਹਾਂ। ਤੇ ਬਸ ਐਵੇਂ ਕਰਕੇ ਜਿਵੇਂ- ਟਿੱਕੀ ਜਿਹੀ ਬਣਾ ਲੈਂਦੇ ਉਹ ਬਣਾ ਲੋ।
ਅੱਛਾ।
ਠੀਕ ਹੈ। ਫਿਰ ਫਰਾਈ ਕਰ ਲਓ ਬਣ ਗਈ ਹੈ ਫੁੱਲੀ-ਫੁੱਲੀ ਜੀ।
ਉਹ ਜਿਵੇਂ ਕਚੋੜੀ ਬਣਦੀ ਏ?
ਆਹੋ, ਜਿਵੇ-ਕੀਚੋੜੀ ਬੰਦੀ ਬਿਲਕੁਲ ਓਵੇਂ।
ਅੱਛਾ
ਹਾਂਜੀ ਹਾਂਜੀ। ਹੋਰ ਦੱਸੋ। ਬਣਾ ਕੇ ਵੇਖਿਓ ਤੁਸੀਂ ਵੀ। ਮੈਂ ਤਾਂ ਪਹਿਲੀ ਵਾਰ ਬਣਾ ਕੇ ਦੇਖ ਰਹੀ ਹਾਂ।
ਔਕੇ
ਪਤਾ ਨੀ ਕਿਵੇਂ ਦੀ ਬਣੇਗੀ।
ਕੋਈ ਨੀ ਵਧੀਆ ਹੈ ਬਣੇਗੀ।
ਹਾਂਜੀ। ਚਲੋ ਠੀਕ ਹੈ। ਮੈਂ ਤੁਹਾਨੂੰ ਕਰਦੀ ਹਾਂ ਕੋਲ, ਠੀਕ ਹੈ। ਮੈਨੂੰ ਪਿੱਛੋਂ ਕੋਲ ਆ ਰਿਹਾ ਹੈ। ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।